ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਹੋਰ ਸੁਣਾਓ ਠੀਕ ਠਾਕ।
ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ ਕੀ ਹਾਲ ਨੇ ਤੁਹਾਡੇ, ਸਿਹਤ ਕਿਵੇਂ ਆ ਤੁਹਾਡੀ।
ਹਾਂਜੀ ਠੀਕ ਹੈ ਜੀ ਮੇਰੀ ਸਿਹਤ, ਬਿਲਕੁਲ ਠੀਕ ਹੈ ਭੈਣ ਜੀ। ਮੈਂ ਨਾ ਪਹਿਲੇ ਥੋੜ੍ਹੀ ਮੋਟੀ ਹਾਂ, ਹਾਂਜੀ ਪਹਿਲੇ ਨਾ ਮੈਂ ਥੋੜ੍ਹੀ ਮੋਟੀ ਹੋ ਗਈ ਸੀਗੀ, ਮੈਂ ਨਾ ਬੜਾ ਜਿਆਦਾ ਵੇਟ ਗੇਨ ਕਰ ਲਿਆ ਸੀਗਾ, ਮੇਰਾ ਵੇਟ ਸੀਗਾ ਫਿਫ ਫਿਫਟੀ ਫਾਈਵ, ਤੇ ਮੇਰਾ ਵੇਟ ਆ ਗਿਆ ਸੀਗਾ ਸੈਵਨਟੀ ਫਾਈਵ ਤੇ, ਮੈਂ ਵੀਹ ਕਿੱਲੋ ਵੇਟ ਗੇਨ ਕਰ ਲਿਆ ਸੀਗਾ। ਤੇ ਨਾ ਮੇਰੇ ਕੋਲ ਨਾ ਉੱਠਿਆ ਜਾਂਦਾ ਸੀ, ਨਾ ਬੈਠਿਆ ਜਾਂਦਾ ਸੀਗਾ। ਤੇ ਫਿਰ ਨਾ ਮੈਂ ਹੁਣ ਰੋਜ਼ ਯੋਗਾ, ਤੇ ਜਿੰਮ ਜੁਇਨ ਕਰਕੇ ਨਾ ਥੋੜ੍ਹਾ ਡਾਇਟ ਵੀ ਕਰਕੇ ਮੈਂ ਆਪਣਾ ਨਾ ਪੰਦਰਾਂ ਕਿੱਲੋ ਵੇਟ ਘਟਾ ਲਿਆ। ਤੇ ਹੁ ਨਾ ਮੇਰਾ, ਹਾਂਜੀ ਹਾਂਜੀ। ਤੇ ਨਾ ਮੈਨੂੰ ਹੁਣ ਨਾ ਵੇਟ ਘਟਾ ਕੇ ਬੜੀ ਕਮਜ਼ੋਰੀ ਜਿਹੀ ਫੀਲ ਹੋ ਰਹੀ ਹੈ। ਪਤਾ ਨੀ ਮੈਂ ਹੁਣ ਅੱਛੀ ਤਰ੍ਹਾਂ ਡਾਇਟ ਨਹੀਂ ਲਿੱਤੀ ਜਾਂ ਪ੍ਰੋਟੀਨ ਪੂਰਾ ਨਹੀਂ ਲੀ ਤਾਂ ਕੋਈ ਨਾ ਕੋਈ ਕਮੀ ਰਹਿ ਗਈ ਐ। ਮੈਂ ਕਿਹਾ ਤੁਸੀਂ ਤੇ ਬੜੇ ਅੱਛੇ ਡਾਇਟੀਅ ਹੋ, ਤੁਹਾਡੇ ਕੋਲੋ ਪੁੱਛਾਂ। ਕਿ ਕਿਵੇਂ ਮੈਂ ਆਪਣਾ ਧਿਆਨ ਰੱਖ ਸਕਦੀ ਹਾਂ।
ਅੱਛਾ ਜੀ, ਤੁਸੀਂ ਮਤਲਬ ਫੇਰ ਮਤਲਬ ਤੁਹਾਨੂੰ ਕਮਜ਼ੋਰੀ ਲੱਗ ਰਹੀ ਹੈ, ਫਿਰ ਤੁਸੀਂ ਅੱਛੀ ਤਰ੍ਹਾਂ ਨਹੀਂ ਕੀਤਾ।
ਹਾਂਜੀ ਇਹੀ ਤੇ ਗੱਲ ਐ, ਹਾਂਜੀ ਮੈ ਨਾ ਬੜੀ ਬੜੀ ਕਮਜ਼ੋਰੀ ਮੈਨੂੰ ਲੱਗ ਰਹੀ ਏ, ਮੇਰਾ ਨਾ ਖੜੇ ਹੋਣ ਤੇ ਦਿਲ ਨੀ ਕਰਦਾ। ਸਵੇਰੇ ਉੱਠਾ ਨਾ ਇੰਝ ਥੱਕਿਆ ਥੱਕਿਆ ਸਰੀਰ ਲੱਗਦਾ, ਕਿ ਜਿਵੇਂ ਮੈਂ ਸੁੱਤੀ ਹੀ ਨੀ। ਸਾਰੀ ਰਾਤ ਜਿਵੇਂ ਮੈਂ ਕੰਮ ਕੀਤਾ, ਕੋਈ ਨਾ ਕੋਈ।
ਤੁਸੀਂ ਨਾ ਘੱਟੋ ਘੱਟ ਨੀਂਦ, ਛੇ ਘੰਟੇ ਨੀਂਦ ਤਾਂ ਪੂਰੀ ਲੈਣੀ ਐ, ਸਭ ਤੋਂ ਪਹਿਲੀ ਗੱਲ।
ਭੈਣਜੀ ਮੈਂ ਦਾਹ ਘੰਟੇ ਸੋ ਕੇ ਵੀ, ਸਵੇਰੇ ਥੱਕੀ ਹੋਈ ਉੱਠਦੀ ਪਈ ਆਾਂ
ਉਹ ਤਾਂ ਤੁਸੀਂ ਨੈਚੁਰਲ ਨਹੀਂ ਸੋ ਰਹੇ ਨਾ, ਤੁਸੀਂ ਦੇਖੋ ਪੀਸ ਲੈ ਰਹੇ ਹੋ ਉਹਦੇ ਲਈ ਦਵਾਈਆਂ ਖਾ ਰਹੇ ਹੋ, ਨੀਂਦ ਦੀਆਂ ਗੋਲੀਆਂ ਖਾ ਰਹੇ ਹੋ। ਫਰ ਤੁਸੀਂ ਦੱਸੋ, ਇਹ ਤੁਹਾਡਾ ਨੈਚੁਰਲ ਸੋਣਾ ਥੋੜ੍ਹੀ ਆ, ਉਹ ਤਾਂ ਤੁਹਾਨੂੰ ਦਵਾਈ ਦਾ ਅਸਰ ਆ, ਦੇਖ ਤੁਸੀਂ ਦਸ ਘੰਟੇ ਸੋਲੋ, ਭਵਾਂ ਦੀ ਬਾਰਾਂ ਤੇਰਾਂ ਘੰਟੇ
ਪਹਿਲੇ ਤੇ ਮੈਂ ਨਹੀਂ ਖਾ ਰਹੀ ਸੀ, ਨੀਂਦ ਦੀ ਗੋਲੀ ਮੈਂ ਤੇ ਸਿਰਫ਼ ਦਸ ਦਿਨਾਂ ਤੋਂ ਖਾ ਰਹੀ ਹਾਂ। ਉਸ ਤੋਂ ਪਹਿਲੇ ਤੇ ਮੈਂ ਨੈਚੁਰਲੀ ਸੌ ਰਹੀ ਸੀਗੀ, ਕਿਉਂਕਿ ਮੈਨੂੰ ਨੀਂਦ ਘੱਟ ਆ ਰਹੀ ਸੀਗੀ। ਯਾ, ਤੇ ਪੰਜ- ਛੇ ਘੰਟੇ ਆਉਂਦੀ ਸੀ। ਜਾਂ ਵਿੱਚੋ ਵਿੱਚੋਂ ਖੁੱਲਦੀ ਰਹਿੰਦੀ ਸੀ, ਜੇ ਥੋੜ੍ਹੀ ਦੇਰ ਜ਼ਿਆਦਾ ਸੋ ਜਾਂਦੀ ਸੀ। ਤੇ ਮੈਂ ਤਾਂ ਫੇਰ ਮੇਰੇ ਸਾਹਮਣੇ ਨਾ ਇੱਕ ਸਕਟ੍ਰਿਕ ਡਾਕਟਰ ਹੈਗਾ ਤੇ ਮੈਂ ਉਹਦੇ ਕੋਲ ਗਈ, ਉਹਨਾ ਨੇ ਮੈਨੂੰ ਰਾਏ ਦਿੱਤੀ, ਫਿਰ ਤੁਸੀਂ ਇਹ ਛੋਟੀ ਜਿਹੀ ਗੋਲੀ ਖਾ ਲਿਆ ਕਰੋ। ਬਈ ਪਰੇਸ਼ਾਨ ਨਾ ਹੋਇਆ ਕਰੋ ਤੁਸੀਂ। ਤਾਂ ਮੈਂ ਫੇਰ ਛੋਟੀ ਜਿਹੀ ਗੋਲੀ ਖਾਣੀ ਸ਼ੁਰੂ ਕੀਤੀ ਨੀਂਦ ਦੀ।
ਨਾ ਜੀ ਦੇਖੋ ਏਦਾਂ ਨਾ ਕਰੋ, ਆਪਣੇ ਆਪਣੇ ਸਰੀਰ ਨਾਲ। ਤੁਸੀਂ ਕੀ ਕਰੋ, ਸਵੇਰੇ ਛੇਤੀ ਉੱਠੋ। ਉਸ ਤੋਂ ਬਾਅਦ, ਦੁਪਹਿਰੇ ਭਵਾਂ ਦੀ ਨਾ ਤੁਸੀਂ ਆਰਾਮ ਨਾ ਕਰੋ ਦੁਪਹਿਰੇ, ਰਾਤ ਦੇ ਟਾਈਮ ਫੇਿਰ ਤੁਹਾਨੂੰ ਆਪਣੇ ਆਪ ਨੀਂਦ ਆਜੂਗੀ। ਨਹਾ ਕੇ ਸੋਇਆ ਕਰੋ, ਰਾਤ ਦੇ ਟਾਈਮ, ਜ਼ਰੂਰ ਨਹਾ ਕੇ ਸੋਇਆ ਕਰੋ।
ਨਾ ਭੈਣ ਜੀ, ਮੈਨੂੰ ਤੇ ਬੜੀ ਠੰਢ ਲੱਗਦੀ ਜੇ, ਗਰਮੀਆਂ ਚ ਵੀ ਠੰਢ ਲੱਗਦੀ ਜੇ ਹੁਣ। ਸਰੀਰ ਵਿੱਚ ਕਮਜ਼ੋਰੀ ਆ ਗਈ ਨਾ, ਹਾਂ ਇਸ ਕਰਕੇ ਨਾ ਮੈਂ ਰਾਤ। ਤੇ, ਕਦੀ ਨੀ ਨਾਤੀ ਤੇ ਨਾਲ ਨਾ ਭੈਣ ਜੀ, ਸਾਡੇ ਘਰ ਥੋੜ੍ਹੀ ਪਾਣੀ ਦੀ ਵੀ ਦਿੱਕਤ ਏ ਤੇ ਸ਼ਾਮੀ ਨਾ ਰੋਜ਼ ਮੇਰੇ ਸੋਹਰਾ ਨਾ ਉਹ ਰੋਲਾ ਪਾ ਲੈਂਦੇ ਨੇ, ਪਾਣੀ ਘੱਟ ਯੂਜ ਕਰੋ, ਪਾਣੀ ਘੱਟ ਯੂਜ ਕਰੋ। ਟੂਟੀ ਬੰਦ, ਕਰੋ ਟੂ
ਦੇਖੋ ਜੀ ਬੜਿਆਂ ਦੀ ਤਾਂ ਆਦਤ ਹੈ ਰੌਲਾ ਪਾਣੀ, ਹਰ ਗੱਲ ਤੇ ਠੀਕ ਹੈ ਨਾ। ਹੁਣ ਉਹ ਤਾਂ ਆਪਾਂ ਦੇਖੋ, ਪਾਣੀ ਵੇਸਟ ਥੋੜ੍ਹੀ ਕਰ ਰਹੇ ਹਾਂ, ਕਿੰਨਾ ਕੁ ਪਾਣੀ। ਇੱਕ ਨਾਲ ਬੰਦਾ ਨਹਾ ਲੈਂਦਾ, ਪਰ ਮੈਂ ਤਾਂ ਤੁਹਾਨੂੰ ਇਹੀ ਸਲਾਹ ਦੂੰਗੀ ਤੁਸੀਂ ਜ਼ਰੂਰ ਨਹਾ ਕੇ ਹੀ ਸੋਇਆ ਕਰੋ ਜੀ।
ਹਾਂਜੀ ਭੈਣ ਜੀ, ਕੋਸ਼ਿਸ਼ ਕਰਾਂਗੀ ਮੈਂ ਅੱਗੋਂ ਦੀ ਵੈਸੇ ਭੈਣ ਜੀ, ਸ਼ਾਮ ਵੇਲੇ ਨਾ ਕੱਪੜੇ ਵੀ ਧੋਣੇ ਹੁੰਦੇ ਨੇ। ਭਾਂਡੇ ਵੀ ਧੋਣੇ ਹੁੰਦੇ ਨੇ। ਤੇ ਸਬਜ਼ੀ ਰੋਟੀ ਵੀ, ਬਣਾਉਣੀ ਹੁੰਦੀ ਏ ਤੇ ਸਾਡੇ ਘਰ ਨਾ, ਡੰਗਰ ਹੈਗੇ ਨੇ। ਜਿਹੜੀ ਮੱਝਾਂ ਹੁੰਂਦੀਆਂ ਨਾ, ਮੱਝਾਂ ਹਾਂਜੀ, ਤੇ ਉਹਨਾ ਨੂੰ ਵੀ ਪਾਣੀ- ਪੂਣੀ ਪਿਲਾਉਣਾ ਹੁੰਦਾ, ਤੇ ਖੁੱਲਾ ਪਾਣੀ ਸ਼ਾਮ ਵੇਲੇ ਲੱਗਦਾ ਤੇ ਅਸੀਂ, ਸਵੇਰ ਵਾਸਤੇ ਵੀ ਅਡਵਾਂਸ ਥੋੜ੍ਹਾ ਭਰ ਕੇ ਰੱਖ ਲਈਦਾ।
ਤੁਸੀਂ ਯਾਰ, ਸੋਚੋ ਜਿੰਨਾ ਜਿੰਨਾਂ ਦੇ ਘਰੇ ਡੰਗਰ ਹੁੰਦੇ ਆ, ਉਹ ਤਾਂ ਦੇਖੋ ਬੋਰ ਦਾ ਪਾਣੀ ਇਹ ਹੀ ਕਰਾਉਂਦੇ ਆ। ਕਨੈਕਸ਼ਨ ਲੈਂਦੇ ਆ, ਤੁਹਾਡੇ ਤਾਂ ਖੁੱਲਾ ਹੋ ਜਾਣਾ ਚਾਹੀਦਾ।
ਨਹੀਂ ਐ ਬੋਰਵੈਲ ਵਗੈਰਾ, ਨਹੀਂ ਹੈਗਾ ਭੈਣ ਜੀ ਸਾਡੇ ਕੋਲ। ਅਸੀਂ ਨਾ ਹੁਣ, ਸਮਰਸੀਬਲ ਲਗਵਾਉਣਾ ਹੈ ਸੋਚਿਆ ਕਿ ਲਗਾਵਾਂਗੇ। ਪਰ ਨਾ ਹਜੇ ਨਾ, ਸਾਡੇ ਵਾਲੇ ਪਾਸੇ ਨਾ ਕਮੇਟੀ ਨੇ ਇਜਾਜ਼ਤ ਨਹੀਂ ਦਿੱਤੀ। ਸਾਡੀ ਐਪਲੀਕੇਸ਼ਨ, ਪਾਸ ਨੀ ਕੀਤੀ। ਕਿ ਤੁਸੀਂ ਉੱਥੇ ਡੰਗਰਾਂ ਵਾਲੇ ਪਾਸੇ, ਬੋਰਵੈਲ ਲਗਵਾ ਸਕਦੇ ਹੋ ਜਾਂ ਨਹੀਂ ਲਗਵਾ ਸਕਦੇ। ਤੇ ਜਦੋਂ ਕਮੇਟੀ ਕੋਲ, ਸਾਡਾ ਏਹ ਪਾਸ ਹੋਏਗਾ ਨਾ। ਤੇ ਤਾਂ, ਅਸੀਂ ਉੱਥੇ ਖੁਦਾਈ ਵਾਸਤੇ, ਮਸ਼ੀਨਾਂ ਬੁਲਾ ਸਕਦੇ ਹਾਂ। ਤੇ ਬੋਰਵੈਲ ਕਰਾ ਸਕਨੇ ਹਾਂ, ਬਣਵਾ ਸਕਦੇ ਹਾਂ, ਬ ਹਾਂਜੀ।
ਭੈੰਜੀ ਬੁਰਵਲ ਚ ਤੁਸੀਂ ਪਰਮਿਸ਼ਨ, ਕਦੋਂ ਦੀ ਲੈਣ ਲਈ ਲੈਟਰ ਪਾਇਆ ਸੀਗਾ?
ਸਾਨੂੰ ਹੋ ਗਏ ਨੇ ਛੇ ਮਹੀਨੇ ਭੈਣ ਜੀ, ਪਾਏ ਹੋਏ ਤੁਹਾਨੂੰ ਪਤਾ ਸਰਕਾਰੀ ਕੰਮ ਬੜੇ ਲੇਟ ਹੋ ਜਾਂਦੇ ਨੇ। ਹਾਂਜੀ, ਭੈਣ ਜੀ ਛੇ ਮਹੀਨੇ ਹੋ ਗਏ ਨੇ, ਪਾਏ ਹੋਏ ਪਰਮਿਸ਼ਨ।
ਹੈਲੋ।
ਹੈਲੋ, ਹਾਂਜੀ ਭੈਣ ਜ ਮੈਂ ਕਿਹਾ ਛੇ ਮਹੀਨੇ ਹੋ ਗਏ ਜੇ, ਪਰਮਿਸ਼ਨ ਪਾਏ ਹੋਏ। ਤੇ ਪਰਮਿਸ਼ਨ, ਪਾਸ ਹੁੰਦੇ -ਹੰਦੇ, ਟਾਈਮ ਨ ਨਹੀਂ ਮਿਲੀ ਭੈਣ ਜੀ, ਤੁਹਾਨੂੰ ਪਤਾ ਹੈ ਬਈ ਉੱਥੇ ਸਰਕਾਰੀ
ਪਤਾ ਨੀ ਲੱਗਦਾ।
ਭੈਣਜੀ ਸਰਕਾਰੀ ਕੰਮ ਨੇ ਨਾ ਸਰਕਾਰੀ ਕੰਮ ਬੜੇ ਲੇਟ ਹੋ ਜਾਂਦੇ ਨੇ ਅੱਜ -ਕੱਲ੍ਹ। ਇੱਕ ਹੁਣ ਨਵਾਂ,
ਹਾਂਜੀ ਕਰਾਂਗੀ, ਮੈਂ ਜਾ ਕੇ ਪਤਾ ਮੈਂ ਨਾ ਹੁਣ ਸੋਚ ਰਹੀ ਹਾਂ ਆਪਣੇ ਨਾ, ਵਾਰਡ ਦੇ ਐਮ -ਸੀ ਕੋਲ ਜਾਵਾਂ। ਉਹਨਾਂ ਕੋਲ ਮਦਦ ਲਵਾਂ, ਕਿ ਸਾਨੂੰ ਜਲਦੀ ਪਰਮਿਸ਼ਨ ਦਵਾ ਦਿਓ। ਤੇ ਕੀ ਪਤਾ ਉਹ ਜਲਦੀ ਪਰਮਿਸ਼ਨ ਦਵਾ ਦੇਣ, ਕਿਉਂਕਿ ਜਿਹੜੇ ਐਮ -ਸੀ, ਹੁੰਦੇ ਨਾ ਯ ਮੇਅਰ ਹੁੰਦੇ ਉਹਨਾਂ ਦੀ ਚਲਦੀ, ਉੱਥੇ ਨਗਰ ਪਾਲਿਕਾ ਵਿੱਚ।
ਅੱਛਾ, ਦੇਖ ਲਓ ਵੈਸੇ ਤਾਂ ਕਿਉਂਕਿ ਮੈਂ ਤਾਂ ਕਹਿ ਰਹੀ ਆ ਵੀ, ਤੁਹਾਡਾ ਤਾਂ ਗੁਜ਼ਾਰਾ ਹੀ ਨੀ ਫੇਰ ਐਵੇਂ ਤਾਂ ਜਿਵੇਂ ਤੁਸੀਂ ਕਹਿ ਰਹੇ ਸੀ। ਔਰ ਡੰਗਰ ਰੱਖੇ ਹੋਏ ਨੇ ਨਹੀਂ ਏਦਾਂ ਨੀ ਗੁਜ਼ਾਰਾ ਹੋ ਸਕਦਾ। ਬਿਨਾਂ ਪਾਣੀ ਤੋਂ ਤਾਂ ਉਹ ਤਾਂ ਉਹਨਾਂ ਨੂੰ ਖੁੱਲਾ ਪਾਣੀ ਪੀਣ ਨੂੰ ਚਾਹੀਦਾ ਖੁੱਲਾ ਨਹਾਣ ਨੂੰ ਚਾਹੀਦਾ ਖੁੱਲਾ ਦੁੱਧ ਰਚਾਉਣ ਨੂੰ ਚਾਹੀਦਾ ਦੇਖੋ।
ਸਾਡੇ ਨਾਲ ਗੁਰਦੁਆਰਾ ਪੈਂਦਾ ਗੁਰਦੁਆਰੇ 'ਚ ਬੋਰਵੈੱਲ ਲੱਗਿਆ ਹੋਇਆ। ਤੇ ਨਾ ਅਸੀਂ ਪਤਾ ਕੀ ਕਰੀ ਦਾ ਉੱਥੋਂ ਪਾਈਪ ਲਾ ਕੇ ਨਾ। ਪਿੱਛੇ ਇੱਕ ਅਸੀਂ ਓਦੀ ਜੀ ਬਣਾਈ ਹੋਈ ਆ ਡੰਗਰਾਂ ਕੋਲ। ਵੱਡੀ ਜੀ ਓਦੀ ਉੱਥੋਂ ਦੀ ਭਰ ਲਈਦਾ ਫੇਰ ਬਾਲਟੀਆਂ ਨਾਲ ਡੰਗਰਾਂ ਨੂੰ ਨਵਾ ਲਈਦਾ ਕਿਉਂਕਿ ਦਿਨੇ ਗਰਮੀ ਹੋ ਜਾਂਦੀ ਬੜੀ। ਤੇ ਡੰਗਰ ਵੀ ਗਰਮੀ ਲੱਗਦੀ ਉਹਨਾਂ ਨੂੰ ਫਿਰ ਅਸੀਂ ਦਿਨੇ ਪਾਣੀ ਨਾਲ ਨਿਵਾ ਦਈ ਦਾ ਉੱਥੋਂ ਭਰ ਕੇ ਗੁਰਦੁਆਰੇ। ਪਾਣੀ ਦੇ ਟਾਈਮ ਹੁੰਦਾ ਨਾ ਬਾਰਾਂ ਵਜੇ ਤੱਕ ਸਵੇਰੇ ਤੇ ਸਵੇਰੇ ਇੱਕ ਵਾਰ ਨਵਾ ਦਈ ਦਾ। ਤੇ ਫਿਰ ਉਸ ਤੋਂ ਬਾਅਦ ਅਸੀਂ ਸ਼ਾਮ ਵਾਸਤੇ ਪੀਣ ਜੋਗਾ ਪਾਣੀ ਭਰ ਕੇ ਲੱਖ ਰੱਖ ਲਈ ਦਾ। ਤੇ ਤਾਂ ਅਸੀਂ ਗੁਜ਼ਾਰਾ ਕਰਨੇ ਹਾਂਜੀ ਤਾਂ ਅਸੀਂ ਗੁਜ਼ਾਰਾ ਕਰਨਾ ਪਾਣੀ ਦਾ। ਪਰ ਹੁਣ ਨਾ ਮੈਂ ਸੋਚ ਰਹੀ ਆ ਇਹ ਕੰਮ ਨਾ ਸਿਫਾਰਸ਼ ਨਾਲ ਹੀ ਹੋਏਗਾ। ਤੇ ਮੈਂ ਨਾ ਆਪਣੇ ਵਾਰਡ ਦੇ ਐਮ ਸੀ ਨੂੰ ਨਾਲ ਲੈਜਗੀ ਤੇ ਉਹਨਾਂ ਨੂੰ ਕਵਾਂਗੀ। ਕਿ ਬਈ। ਚਲੋ ਤੇ ਮੈਨੂੰ ਪਰਮੀਸ਼ਨ ਦਵਾ ਕੇ ਦਿਓ ਬੋਰਵੈਲ ਦੀ। ਤੇ ਨਾਲ ਭੈਣ ਜੀ ਸਾਡੇ ਨਾ ਆਸ ਪਾਸ ਨਾਲੀਆਂ ਵਿੱਚ ਵੀ ਬੜਾ ਗੰਦ ਭਰਿਆ ਹੋਇਆ। ਤੇ ਮੈਂ ਉਹ ਵੀ ਸ਼ਿਕਾਇਤ ਨਾਲ ਲਾਣੀ ਐ। ਤੁਹਾਨੂੰ ਪਤਾ ਐ ਸਾਰੇ ਨਾ ਜਿਹੜੇ ਹੁੰਦੇ ਨੇ ਜਿਹੜੇ ਵੀ ਐ ਨਗਰ ਪਾਲਿਕ ਹੁੰਦੇ ਨੇ ਨਾ ਇਹ ਨਾ ਬੜੇ ਚਿੜਚਿੜੇ ਜਿਹੇ ਹੁੰਦੇ ਨੇ ਭੈਣ ਜੀ ਕੋਈ ਗੱਲ ਸੁਣਦੇ ਈ ਨੀ। ਇੰਝ ਡਾਂਟਣ ਲੱਗ ਜਾਂਦੇ ਨੇ ਇਹਨਾਂ ਨਾਲ ਗੱਲ ਕਰਨ ਦਾ ਵੀ ਮਨ ਨੀ ਕਰਦਾ।
ਨਹੀਂ-ਨਹੀਂ, ਇਹਨਾਂ ਦੀ ਡਾਂਟ ਕਿਉਂ ਸੁਣਨੀ ਇਹ ਤਾਂ ਸਰਕਾਰੀ ਦੇਖੋ। ਤਨਖਾਵਾ ਲੈਂਦੇ ਨੇ। ਇਹਨਾਂ ਨੂੰ ਤਾਂ ਸਾਡੀ ਭੱਜ ਭੱਜ ਕੇ ਰਿਸਪੈਕਟ ਨਾਲ ਗੱਲ ਕਰਨੀ ਚਾਹੀਦੀ
ਇਹੀ ਤੇ ਗੱਲ ਐ ਨਾ ਭੈਣ ਜੀ। ਇਹ ਸਾਰੇ ਹੈ ਤੇ ਸਰਕਾਰੀ ਨੌਕਰ ਪਰ ਆਪਣੇ ਆਪ ਨੂੰ ਨਾ ਵੱਡੇ ਅਫਸਰ ਸਮਝਦੇ ਨੇ। ਤੇ ਇਹਨਾਂ ਨੂੰ ਸਰਕਾਰੀ ਨੌਕਰ ਬਣਾਇਆ ਕਿੰਨੇ ਵੈ। ਆਮ ਜਨਤਾ ਨੇ ਬਣਾਇਆ ਸਾਡੀ ਵਰਗੀ ਜਨਤਾ ਨੇ ਵੋਟਾਂ ਦੇ ਕੇ ਜਿਹੜਾ ਮੇਅਰ ਬਣਦਾ ਐਮ ਸੀ ਬਣਦਾ। ਇਹ ਸਭ ਸਾਡੀ ਵਰਗੀ ਜਨਤਾ ਇਹਨਾਂ ਨੂੰ ਵੋਟਾਂ ਦੇ ਕੇ ਬਣਾਂਦੀ ਐ। ਤੇ ਬਾਅਦ ਚ ਨਾ ਸਾਨੂੰ ਹੀ ਭੁੱਲ ਜਾਂਦੇ ਨੇ ਸਾਡੇ ਕੰਮ ਕਰਨੇ ਈ ਭੁੱਲ ਜਾਂਦੇ ਨੇ। ਤੇ ਮੈਂ ਹੁਣ ਇੱਕ ਚਿੱਠੀ ਪਾਣੀ ਐ ਡੀਸੀ ਨੂੰ। ਇਹਨਾ ਜੇ ਮੇਰਾ ਕੰਮ ਨਾ ਹੋਇਆ ਤੇ ਮੈਂ ਐ ਸੋਚ ਰੱਖਿਆ ਜੇ ਭੈਣ ਜੀ। ਜੇ ਮੇਰਾ ਇਹ ਵਾਲਾ ਕੰਮ ਨਾ ਹੋਇਆ ਨਾ ਨਾਲੀਆਂ ਵਾਲਾ ਤੇ ਸਮਰ ਸਮਰਸੀ ਬੱਲ ਆਲਾ।
ਤੁਸੀਂ ਸੁਣਦੇ ਕਿਉਂ ਆ ਜੀ।